ਹੈਲੋ
ਹੈਲ, ਹੈਲੋ
ਹੈਲੋ, ਸਸ਼੍ਰੀ ਕਾਲ ਜੀ।
ਸਸ਼੍ਰੀ ਕਾਲ ਜੀ ਸਸ਼੍ਰੀ ਕਾਲ, ਹੋਰ ਠੀਕ ਠਾਕ।
ਹਾਂਜੀ ਵਧੀਆ ਤੁਸੀਂ ਸੁਣਾਓ।
ਹਾਂ ਵਧੀਆ ਵਧੀਆ ਹੋਰ ਕਾਲਜ ਕਿਵੇਂ ਚੱਲਦਾ।
ਹਾਂਜੀ ਵਧੀਆ ਚੱਲ ਰਿਹਾ ਪੇਪਰ ਹੋ ਕੇ ਹਟੇ ਨੇ ਹੁਣ।
ਅੱਛਾ ਸਟੱਡੀ ਪੂਰੀ ਹੋਣ 'ਚ ਕਿੰਨਾ ਟਾਈਮ ਰਹਿ ਗਿਆ।
ਬਸ ਜੀ ਸਟੱਡੀ ਮੇਰੀ ਹੋ ਗਈ ਹਜੇ ਵ ਡਿਗਰੀ ਮਿਲਣੀ ਰਹਿ ਗਈ ਐ।
ਹਾਂ ਕਿਹੜੇ ਮਹੀਨੇ ਚ ਮਿਲਦੇ ਕਿਹੜੇ ਮਹੀਨੇ ਚ ਮਿਲਦੀ ਹੈ ਡਿਗਰੀ ਇਹ
ਉਹ ਤਾਂ ਦੇਖੋ ਮਤਲਬ ਇਨਾ ਤੇ ਹੁੰਦਾ ਕਿ ਇਸਦਾ ਮਤਲਬ ਜਿਵੇਂ ਮੇਰੇ ਪਿਛਲੇ ਮਹੀਨੇ ਪੇਪਰ ਖ ਖ਼ਤਮ ਹੋਏ ਨੇ ਤਾਂ ਇਹ ਨੀ ਪਤਾ ਵੀ ਉਹ ਤਿੰਨ ਚਾਰ ਮਹੀਨੇ ਤੱਕ ਦੇਣ।
ਐਵੇਂ ਹੁੰਦਾ ਹਾਂਜੀ ਤੁਸੀਂ ਦੱਸੋ ਹੋ ਠੀਕ ਨੇ ਸਾਰੇ।
ਸਭ ਵਧੀਆ ਸਭ ਵਧੀਆ।
ਹਾਂਜੀ, ਹੋਰ ਕੀ ਕਰਦੇ ਸੀਗੇ?
ਬਸ ਮੈਂ ਤੇ ਆਪਣੇ ਵਿਆਹ ਵਾਲੀ ਮੂਵੀ ਵੇਖ ਰਿਹਾ ਸੀ।
ਅੱਛਾ-ਅੱਛਾ, ਮਤਲਬ ਫਰੀ ਸੀਗੇ ਹੈਂ ਫੇਰ ਸੋਚ,
ਹਾਂ ਆ ਫ੍ਰੀ ਸੀ ਫ੍ਰੀ ਸੀ,
ਚਲੋ ਵਧੀਆ ਵਧੀਆ,
ਉਹ ਆਪਣੇ ਨਾ ਪੁਰਾਣੇ ਪੁਰਾਣੇ ਜਮਾਨੇ ਦੇ ਵਿਆਹ ਬੜੇ ਵਧੀਆ ਹੁੰਦੇ ਸੀ, ਅੱਜ-ਕੱਲ੍ਹ ਤੇ ਵਿਆਹ ਹੀ ਨਹੀਂ ਉਹਦੇ ਨਾਲ ਦੇ ਹੁੰਦੇ।
ਹਾਂਜੀ ਬਿਲਕੁਲ ਬਿਲਕੁਲ ਅੱਛਾ ਵੈ ਤੁਸੀਂ ਦੱਸੋਗੇ ਵੀ ਮਤਲਬ ਤੁਹਾਡਾ ਵਿਆਹ ਕਿਵੇਂ ਹੋਇਆ ਸੀਗਾ।
ਜਦੋਂ ਸਾਡਾ ਵਿਆਹ ਹੋਇਆ ਸੀਗਾ ਨਾ ਉਹ ਉਸ ਟਾਈਮ ਜ਼ਿਆਦਾ ਜ਼ਿਆਦਾ ਕਰਕੇ ਨਾ ਉਸ ਟਾਈਮ ਜੋ ਪਰਿਵਾਰ ਦੇ ਸਾਡੇ ਬੜੇ ਵਡੇਰੇ ਹੁੰਦੇ ਸੀ ਜਿਵੇਂ ਸਾਡੇ ਫਾਦਰ ਸਾਹਿਬ ਸਾਡੇ ਦਾਦਾ ਜੀ ਸਾਡੇ ਦਾਦੀ ਜੀ। ਉਹੀ ਫੈਸਲਾ ਕਰਦੇ ਸੀ। ਕਿ ਸ਼ਾਦੀ ਤੁਹਾਨੇ ਕਿੱਥੇ ਕਰਨੀ ਆ ਜੋ ਅਸੀਂ
ਹਾਂਜੀ।
ਮਤਲਬ ਕੀ ਸਾਨੂੰ ਤਾਂ ਉਹ ਦੇਖਣ ਵੀ ਨੀ ਦਿੰਦੇ ਸੀਗੇ ਆਪਣੀ ਵਾਈਫ ਨੂੰ।
ਹਾਂਜੀ ਠੀਕ ਐ ਜੀ ਠੀਕ ਐ।
ਮੇਰਾ ਵੀ ਜਦੋਂ ਰਿਸ਼ਤਾ ਹੋਇਆ ਸੀ। ਉਦੋਂ ਮੈਨੂੰ ਤੇ ਉਦੋਂ ਪਤਾ ਲੱਗਿਆ ਜਦੋਂ ਮੈਂ ਸ਼ਾਦੀ ਕਰਨ ਗਿਆ।
ਠੀਕ ਹੈ ਜੀ, ਮਤਲਬ ਤੁਹਾਡਾ ਕਿਹੜੇ ਕਿਹੜੇ ਸਨ ਚ ਹੋਇਆ ਤੁਹਾਡਾ ਵਿਆਹ?
ਮੇਰਾ ਹੋਇਆ ਦੋ ਹਜ਼ਾਰ ਪੰਜ ਚ
ਅੱਛਾ ਠੀਕ ਐ ਠੀਕ ਐ
ਦੋ ਹਜ਼ਾਰ ਪੰਜ ਦੇ ਵਿੱਚ ਮੇਰੀ ਸ਼ਾਦੀ ਹੋਈ, ਆ ਉਸ ਸਮੇਂ ਨਾ ਬਹੁਤ ਜ਼ਿਆਦਾ ਅਹ ਮਤ ਅਹ ਉਹ ਹੁੰਦੀ ਸੀ, ਮਤਲਬ ਕਿ ਜੋ ਆਪਣੇ ਪਰਿਵਾਰ ਦੇ ਸਿਆਣੇ ਬਜ਼ੁਰਗ ਹੁੰਦੇ ਸੀਗੇ। ਉਹਨਾਂ ਦੀ ਹੀ ਚੱਲਦੀ ਸੀ ਐਵੇਂ ਨੀ ਹੈ ਸੀ ਕਿ ਜੋ ਅਸੀਂ ਆਪਣੀ ਮਰਜ਼ੀ ਨਹੀਂ ਸਾਡੀ ਚੱਲਦੀ ਸੀ ਪਰ ਸਾਡੇ ਜੋ ਫਾਦਰ, ਸਾਹਿਬ ਨੇ ਜਾਂ ਦਾਦਾ ਜੀ ਨੇ ਕਹਿਤਾ ਉਹੀ ਕੰਮ ਹੁੰਦਾ ਸੀ ਚਾਹੇ ਉਹ ਠੀਕ ਕਹਿ ਦਿੰਦੇ ਚਾਹੇ ਗ਼ਲਤ ਕਹਿ ਦਿੰਦੇ ਉਸੇ ਨੂੰ ਹੀ ਠੀਕ ਕਹਿਣਾ ਪੈਂਦਾ ਸੀ।
ਮਤਲਬ ਤੁਸੀਂ ਇਹ ਦੱਸੋ ਵੀ ਹੁਣ ਦੇ ਵਿਆਹ ਜ਼ਿਆਦਾ ਵਧੀਆ ਨੇ ਜਾਂ ਪਹਿਲਾਂ ਵਾਲੇ ਜ਼ਿਆਦਾ ਵਧੀਆ ਸੀਗੇ।
ਨਹੀਂ ਵਿਆਹ ਤੇ ਵਿਆਹ ਤੇ ਪਹਿਲਾਂ ਵਾਲੇ ਹੀ ਜ਼ਿਆਦਾ ਵਧੀਆ ਸੀ।
ਹਾਂਜੀ ਹਾਂਜੀ, ਮਤਲਬ ਉਹਦੇ ਖਰਚਾ ਕਿਵੇਂ ਆਉਂਦਾ।
ਸੀ ਉਹਨਾਂ ਚ ਸੱਭਿਆਚਾਰ ਹੁੰਦਾ ਸੀ।
ਹਾਂਜੀ ਠੀਕ ਹੈ ਜੀ।
ਵਈ ਜੋ ਜੋ ਅੱਜ ਕੱਲ ਬੱਚੇ,
ਹਾਂਜੀ,
ਮਤਲਬ ਨਹੀਂ ਉਹ ਪਹਿਲਾਂ ਵਾਲੇ ਰਹੇ, ਅੱਜ ਕੱਲ੍ਹ ਮਾਂ ਬਾਪ ਤੋਂ ਬਾਹਰ ਹੋ। ਕਿ ਵੀ ਬੱਚੇ ਵਿਆਹ ਕਰਾ ਲੈਂਦੇ ਨੇ, ਉਹ ਸਿਸਟਮ ਨਹੀਂ ਸੀਗਾ ਉਸ ਸਮੇਂ
ਹਾਂਜੀ ਹਾਂਜੀ, ਉਹੀ,
ਕਿ ਪਹਿਲਾਂ ਐ ਹੁੰਦਾ ਸੀਗਾ, ਸਭ ਨੂੰ, ਕਿ ਹਾਂ ਨਾ ਇਕੱਠੇ ਰਵਾਂਗੇ। ਇਕੱਠਿਆਂ ਚ ਵਿਆਹ ਕਰਨਾ ਸਾਰੇ, ਮਹੀਨੇ, ਮਤਲਬ ਦੋ ਤਿੰਨ ਮਹੀਨੇ ਪਹਿਲਾਂ ਹੀ ਤਿਆਰੀਆਂ ਕਰਨਾ ਸ਼ੁਰੂ ਕਰ ਦਿੰਦੇ ਸੀਗੇ।
ਜਿਸ ਟਾਈਮ ਮੇਰੇ ਵਿਆਹ ਦੀ, ਜਿਸ ਟਾਈਮ ਮੇਰੇ ਵਿਆਹ ਦੀ ਚਿੱਠੀ ਆਈ ਸੀ। ਉਸ ਸਮਯ ਨਾ, ਦੋ ਮਹੀਨੇ ਸ ਸਵਾ ਦੋ ਮਹੀਨੇ ਦੀ ਚਿੱਠੀ ਆਈ ਸੀ, ਅੱਜ- ਕੱਲ ਤੇ ਤਿੰਨ ਦਿਨਾਂ ਦੀ ਚਿੱਠੀ ਆਉਂਦੀ ਹੈ।
ਹਾਂਜੀ- ਹਾਂਜੀ ਬਿਲਕੁਲ। ਉਹੀ ਹੈ ਨਾ ਕਿ ਟਾਈਮ ਦੇ ਨਾਲ ਨਾਲ
ਕੀ ਸਵਾ ਦੋ ਮਹੀਨੇ ਸਾਡੇ ਜੋ ਪਰਿਵਾਰ ਦੇ ਸੀਗੇ, ਉਹਨਾਂ ਨੇ ਘਰ ਟੇਲਰ ਬਿਠਾਇਆ। ਟੇਲਰ ਸਾਡੇ ਪਿੰਡਾਂ ਚ ਨਾ ਟੇਲਰ ਹੁੰਦੇ ਨੇ, ਉਹ ਨਾ ਘਰ ਆ ਕੇ ਬਹਿ ਜਾਂਦੇ ਸੀ, ਜਿਸ ਘਰ ਵਿਆਹ ਹੁੰਦਾ ਸੀ।
ਠੀਕ, ਠੀਕ ਏ - ਠੀਕ ਏ।
ਤੇ ਪਰਿਵਾਰ ਦੇ ਜੁਆਇੰਟ ਫੈਮਲੀਆਂ ਸੀ, ਸਾਰੇ ਦੀਆਂ ਸਾਰੀਆਂ। ਉਹਨਾਂ ਜੁਆਇੰਟ ਫੈਮਲੀਆਂ ਚ, ਫਿਰ ਸਾਰੇ ਦੇ ਸਾਰੇ ਆਪਣੇ- ਆਪਣੇ ਨਵੇਂ ਕੱਪੜੇ ਸਿਲਾਾਂਂਦੇ।
ਮਤਲਬ ਤੁਸੀਂ ਮਤਲਬ ਖੁਦ, ਜਿਹਨਾਂ ਦੇ ਮਤਲਬ ਵਿਆਹ ਹੁੰਦੇ ਸੀ ਉਹ ਸਾਰੇ ਫੈਮਿਲੀ ਦੇ ਖੁਦ ਕੱ ਕੱਪੜੇ ਬਣਵਾਉਂਦੇ ਸੀਗੇ।
ਬਿਲਕੁਲ ਬਿਲਕੁਲ, ਉਹ ਉਹ ਵੀ ਘਰ ਬਿਠਿਆ ਕੇ, ਘਰ ਬਿਠਾ ਕੇ ਦਰਜੀ। ਘਰ ਆ ਕੇ ਬਹਿੰਦਾ ਸੀ, ਉਹਨੂੰ ਅਸੀਂ ਦਰਜੀ ਕਹਿੰਦੇ ਸੀ, ਅੱਜ ਕੱਲ੍ਹ ਤੇ ਲੋਕ ਦਰਜੀ ਤੋਂ, ਦਰਜੀ ਦੇ ਕੋਲ ਕੋਈ ਜਾਂਦਾ ਹੀ ਨਹੀਂ, ਕਿਉਂਕਿ ਅੱਜ-ਕੱਲ੍ਹ ਤੇ ਰੇਡੀਮੇਡ ਦਾ ਜ਼ਮਾਨਾ ਆ ਗਿਆ ਨਾ।
ਉਹੀ ਹੈ ਕਿ ਹਾਂ ਹੈਨਾ, ਹਰ ਕੋਈ ਬਾਹਰ ਤੋਂ ਹੀ ਲੈਂਦਾ, ਚਾਹੇ ਕੋਈ ਮਤਲਬ ਕੁੜੀਆਂ ਚਾਹੇ ਮੁੰਡੇ, ਹਰ ਕੋਈ ਆਪਣੇ ਸਟਾਈਲ ਦੇ ਕੱਪੜੇ ਲੈਂਦਾ, ਕਿ ਹਾਂ ਮੈਂ ਤਾਂ ਇਹ ਪਾਉਣਾ ਹੈ।
ਉਸ ਸਮੇਂ, ਦਰਅਸਲ ਪਤਾ ਕੀ ਸੀਗਾ, ਉਸ ਸਮੇਂ ਨਾ ਸਾਡੇ ਤੇ ਪਾਬੰਦੀਆਂ ਬਹੁਤ ਸੀ, ਪਾਬੰਦੀਆਂ ਕੀ ਸੀ। ਜੋ ਜੋ ਸਾਡੇ ਬੜੇ ਬਜ਼ੁਰਗਾਂ ਨੇ ਕਹਿ ਦੇਣਾ, ਕਿ ਬੇਟਾ ਤੁਹਾਨੇ ਇਹ ਕੰਮ ਕਰਨਾ, ਤਾਂ ਅਸੀਂ ਉਹੀ ਕੰਮ ਕਰਦੇ ਸੀ, ਜੇ ਉਹ ਕਹਿ ਦਿੰਦੇ ਵੀ ਉਰੇ ਧੁੱਪ ਚ ਖੜੇ ਰਹੋ, ਤਾਂ ਅਸੀਂ ਧੁੱਪ ਚ ਖੜੇ ਰਹਿੰਦੇ ਸੀ। ਜਿਉਂ ਜਿਉਂ ਕਹਿੰਦੇ ਵੀ ਜਾਓ, ਜਿਸ ਦਿਨ ਮੇਰੀ ਸ਼ਾਦੀ ਸੀ। ਉਸ ਦਿਨ ਵੀ ਮੇਰੇ ਫਾਦਰ ਸਾਬ ਨੇ ਮੈਨੂੰ ਸਵੇਰੇ ਸਾਢੇ ਤਿੰਨ ਵਜੇ ਜਗਾਇਆ, ਕਹਿੰਦੇ ਆਪਾਂ ਨੇ ਬਰਾਤ ਤੇ ਲੈ ਕੇ ਜਾਣਾ, ਬਰਾਤ ਜਾਊਗੀ ਢਾਈ ਸੌ ਕਿਲੋਮੀਟਰ ਦੂਰ।
ਠੀਕ ਏ।
ਤੇ
ਉਹੀ ਫਿਰ, ਮਤਲਬ ਐਂ ਵੀ ਤੁਸੀ? ਮਤਲਬ ਉਸ ਟਾਈਮ ਗੱਡੀ ਵਗੈਰਾ ਤਾਂ ਸੀਗੇ? ਤੁਸੀਂ ਗੱਡੀਆਂ ਵਗੈਰਾ ਹੀ ਲੈ ਕੇ
ਹਾਂ- ਹਾਂ- ਹਰਾ ਬਿਲਕੁਲ, ਲੈ ਕੇ ਤਾਂ ਗੱਡੀਆਂ ਹੀ ਗਏ ਸੀਗੇ।
ਹਾਂਜੀ- ਹਾਂਜੀ।
ਪਰ ਜਿਹੜੀਆਂ ਗੱਡੀਆਂ ਵੀ ਸੀਗੀਆਂ, ਉਹਦੇ ਚ ਦੋ ਤੇ ਸੀਗੀਆਂ ਛੋਟੀਆਂ ਗੱਡੀਆਂ, ਇੱਕ ਸੀ ਜੈਨ, ਜੋ
ਠੀਕ ਹੈ।
ਜੋ ਮੈਂ ਵਿਆਹ ਲਈ, ਅਹ ਫੁੱਲ - ਫੱਲ ਵਗੈਰਾ ਪਾਉਂਦੇ ਸੀਗੇ। ਚਲੋ, ਅੱਜ- ਕੱਲ ਤੇ ਉਹ ਚੀਜ਼ਾਂ ਇਹਨਾਂ ਨੇ
ਹਾਂਜੀ, ਅੱਜ - ਕੱਲ ਤਾਂ ਸਿੰਪਲ ਹੀ ਲੈ ਕੇ ਜਾਂਦੇ ਨੇ, ਇੰਨਾ ਕੋਈ
ਹਾਂ, ਬਿਲਕੁਲ- ਬਿਲਕੁਲ ਹਾਂ, ਉਹ ਸਾਨੇ ਦਾ ਨਾ ਉਹ ਤੇ ਇੱਕ, ਕਿਸੇ ਸਾਡੇ ਗਵਾਂਢੀ ਦੀ ਗੱਡੀ ਨਵੀਂ ਸੀਗੀ। ਉਹਨੇ ਕਿਹਾ, ਬਈ ਮੈਂ ਇਸ ਤੁਹਾਡੇ ਮੁੰਡੇ ਦੀ ਬਰਾਤ 'ਤੇ ਮੈਂ, ਮੈਂ ਲੈ ਕੇ ਜਾਊਂਗਾ ਤੁਹਾਡੀ ਗੱਡੀ, ਤਾਂ ਉਹਨੇ ਫੁੱਲ ਫਾਲ ਵੀ ਉਹ ਆਪ ਈ ਲਿਆਇਆ ਪੁਆ ਕੇ। ਤੇ ਮਤਲਬ ਮੇਰੇ ਵਿਆਹ ਦੇ ਵਿੱਚ, ਇੱਕ ਬੱਸ ਗਈ ਸੀ।
ਠੀਕ ਏ ਜੀ।
ਤੇ ਕੁਛ ਦੋ ਤੋਂ ਲੈ ਕੇ ਤਿੰਨ ਗੱਡੀਆਂ ਗਈਆਂ ਸੀ ਬਸ, ਇਸ ਤੋਂ ਜ਼ਿਆਦਾ ਨਹੀਂ ਗਿਆ ਮੇਰੇ ਵਿਆਹ ਚ। ਕੋਈ ਪ ਹੁਣ, ਹੁਣ ਤੇ ਤੂੰ ਲਾਓ ਬਈ, ਆਦਮੀ ਪੰਜਾਹ ਹੁੰ ਦਿਨੇ ਤੇ ਪੰਜਾਹ ਹੀ ਗੱਡੀਆਂ ਹੁੰਦੀਆਂ ਨੇ।
ਹਾਂ ਜੀ, ਕੁਛ ਤਾਂ ਇਹੀ ਹੁੰਦੇ ਨੇ, ਕਹਿੰਦੇ ਨੇ ਵੀ ਚਲੋ ਅਸੀਂ ਆਪਣੀ ਉਹ ਗੱਡੀ ਲੈ ਜਾਂਗੇ ਜੇ ਅਗਰ ਸਾਡੇ ਕੋਲ ਹੈਗੀ ਐ, ਆਪਣੀ ਗੱਡੀ ਚ ਜਾਂਦੇ ਨੇ ਉਹ ਤਾਂ। ਤੇ ਮਤ ਮਤਲਬ ਫੇਰ ਖਾਣ ਪੀਣ ਦਾ ਕਿਵੇਂ ਸੀਗਾ? ਉਸ ਟਾਈਮ ਵੀ ਕੀ-ਕੀ ਚੀਜ਼ਾਂ ਸੀਗੀਆਂ?
ਉਸ ਟਾਈਮ ਬੜਾ ਵਧੀਆ ਹੁੰਦਾ ਸੀ, ਕਿਉਂਕਿ ਨਾ ਘਰ ਹਲਵਾਈ ਬਠਿਆਂਦੇ ਸੀ। ਹਲਵਾਈ ਨੂੰ ਸਾਈ ਹਲਵਾਈ ਨੂੰ ਸਾਈ ਦੇ ਦਿੰਦੇ ਸੀ, ਹਲਵਾਈ ਘਰ ਆ ਜਾਂਦਾ ਸੀ। ਇੱਕ ਹਫ਼ਤਾ ਪਹਿਲਾਂ, ਤਿਆਰੀ ਸੁ ਜਾਂਦੀ ਸੀ। ਭੱਠੀ ਬੋਲਦੇ ਸੀ ਉਹਨੂੰ।
ਠੀਕ ਹੈ ਜੀ, ਠੀਕ ਹੈ। ਅੱਜ ਕੱਲ ਤਾਂ ਮੈਨੂੰ ਲੱਗਦਾ ਏ, ਕਿਸੇ ਨੂੰ ਪਤਾ ਹੀ ਨਹੀਂ ਹੋਣਾ, ਕਿ ਭੱਠੀ ਹੁੰਦੀ ਕੀ ਹੈ? ਕਿਉਂਕਿ ਤੁਸੀਂ
ਅੱਜ ਕੱਲ੍ਹ ਤੇ ਰੇਡੀ, ਅੱਜ ਕੱਲ ਰੇਡੀਮੇਡ ਦਾ ਜ਼ਮਾਨਾ ਆ ਗਿਆ। ਅਗਲਾ ਕਹਿੰਦਾ, ਪੈਸੇ ਦੋ, ਔਡਰ ਮਾਰੋ, ਤੇ ਘਰ ਪਹੁੰਚ ਜੂ ਸਾਰਾ ਕੁਛ। ਉਸ ਸਮੇਂ ਨਾ ਪਹਿਲਾਂ ਜਦੋਂ ਹੁਣ ਮੇਰੇ ਜੋ ਬਿਆਹ ਦੇ ਵਿੱਚ ਇੱਕ ਹਫ਼ਤਾ ਪਹਿਲਾਂ ਇੱਕ ਹਫ਼ਤਾ ਪਹਿਲਾਂ ਚੜ੍ਹ ਗਈ ਸੀ ਭੱਠੀ। ਉਹਦੇ ਤੇ ਸਭ ਤੋਂ ਪਹਿਲਾਂ ਲੱਡੂ ਬਣਾਏ। ਲੱਡੂ ਤੋਂ ਬਾਅਦ ਫਿਰ ਮਖਾਣੇ ਬਣਾਏ। ਮਖਾਣੇ ਤੋਂ ਬਾਅਦ, ਫਿਰ ਸਾਰੇ ਪਿੰਡ ਨੂੰ ਨਿਉਂਦਾ ਦਿੱਤਾ। ਉਹਨਾਂ ਨੂੰ ਰੋਟੀ ਪਾਣੀ ਖਲਾਇਆ, ਪਹਿਲਾਂ ਤੇ ਪਿਆਰ ਹੀ ਬਹੁਤ ਸੀ, ਹੁਣ ਤੇ ਗਵਾਂਢੀ ਨੂੰ ਨਈ ਪਤਾ ਹੁੰਦਾ ਕਿ ਕੀਹਦੇ, ਕਿਹਦੇ ਲੜਕੇ ਦਾ ਕਦੋਂ ਵਿਆਹ?
ਹਾਂ ਜੀ, ਉਹੀ ਹੈ ਨਾ ਕਿ ਤੁਸੀਂ ਜਿਵੇਂ ਕਹਿ ਰਹੇ ਹੋ, ਕਿ ਪਿੰਡ ਨੂੰ ਸੱਦਾ ਦਿੱਤਾ, ਮਤਬ ਕਿ ਸਾਰੇ ਪਿੰਡ ਨਾਲ ਬਣੀ ਹੁੰਦੀ ਸ ਸੀਗੀ ਅਗਲੇ ਦੀ ਵੀ, ਹਾਂ ਪਿੰਡਾਂ ਨੂੰ ਬੁਲਾਣਾ ਏ।
ਇੱਕ ਦੂਜੇ ਨੂੰ, ਇੱਕ ਦੂਜੇ ਨਾਲ ਭਾਵਨਾ ਰੱਖਦੇ ਸੀ, ਦੁੱਖ ਦੇ ਵਿੱਚ, ਸੁੱਖ ਦੇ ਵਿੱਚ ਆ ਕੇ ਉਹਨਾਂ ਨਾਲ ਖੜਦੇ ਸੀ, ਅੱਜ ਕੱਲ ਉਹ ਟਾਈਮ ਹੀ ਨਹੀ, ਅੱਜ ਕੱਲ ਤੇ ਮਹਿੰਗਾਈ ਨੇ, ਆਦਮੀ ਨੂੰ ਸਿਰਫ਼ ਕੰਮ ਦੀ ਮਸ਼ੀਨ ਬਣਾ ਤਾ। ਬਸ ਕੰਮ ਕਰੀ ਜਾਓ, ਕੰਮ ਕਰੀ ਜਾਓ, ਕੰਮ ਕਰੀ ਜਾਓ, ਪੈਸੇ ਕਮਾਈ ਜਾਓ, ਕੰਮ ਕਰੀ ਜਾਓ, ਹੋਰ
ਹਾਂਜੀ, ਉਹੀ ਤੁਸੀਂ ਦੇਖੋ ਨਾ ਕਿ ਹਾਂ, ਕਿ ਦੇਖੋਗੇ ਨਾ ਪਹਿਲਾਂ ਦੇ ਵਿਆਹ ਕਿੰਨੇ ਵਧੀਆ ਹੁੰਦੇ ਸੀਗੇ, ਹਰ ਕਿਸੇ ਨੂੰ ਚਾਅ ਹੁੰਦਾ ਸੀਗਾ ਵੀ ਹਾਂ, ਸਾਡੇ ਪਰਿਵਾਰ ਚ ਵਿਆਹ, ਅੱਜ ਅੱਜ ਕੱਲ੍ਹ ਤੇ ਅਗਲਾ ਕਹਿੰਦਾ ਵੀ ਨਹੀਂ, ਚਲੋ ਹਨਾ ਰਿਸੈਪਸ਼ਨ ਤੇ ਈ ਚਲੇ ਜਾਵਾਂਗੇ ਯਾ ਉੱਥੇ ਪੈਲੇਸ ਵਿੱਚ ਈ ਚਲੇ ਜਾਂਗੇ, ਉੱਥੇ ਹੀ ਸ਼ਗਨ ਪਾ ਕੇ ਆ ਜਾਂਗੇ।
ਅਸੀਂ, ਜਦੋਂ ਸਾਡੇ ਪਹਿਲੇ ਟੈਮ ਜੋ ਜਿਸ ਸਮੇਂ ਮੇਰੀ ਸ਼ਾਦੀ ਹੁਈ ਹੈ, ਜਿਹੜੇ ਉਸ-ਉਸ ਸਮੇਂ ਮੇਰੇ ਮਾਮੇ ਦੇ ਲੜਕੇ, ਮੇਰੇ ਚਾਚੇ ਦੇ ਲੜਕੇ ਜਾਂ ਮੇਰੇ ਭੂਆ ਦੇ ਲੜਕੇਆਂ ਦੀ ਸ਼ਾਦੀ ਹੋਈ ਆ, ਅਸੀਂ ਪੰਜ ਪੰਜ ਦਿਨ ਪਹਿਲਾਂ ਜਾ ਕੇ, ਉੱਥੇ ਕੰਮ ਕਰਾਣਾ ਟੈਂਟ ਲਵਾਣੇ, ਅੱਜ ਕੱਲ੍ਹ ਤੇ ਪੈਲਸਾਂ ਦਾ ਕੰਮ ਚੱਲ ਗਿਆ, ਇਸ ਕਰਕੇ, ਨਾ ਤਾਂ ਕੋਈ ਅੱਜ ਕੱਲ ਕਿਸੇ ਨੂੰ
ਹਾਂਜੀ, ਨਾ ਅਗਲਾ ਕੋਈ ਪਹਿਲਾਂ ਜਾਂਦਾ ਏ, ਹਾਂਜੀ। ਸਮਾਂ ਵੀ ਨੀ, ਹਾਂਜੀ। ਉਹੀ ਤੇ ਹੈ ਨਾ ਕੀ ਅਗਲਾ, ਹਾਂਜੀ, ਇਹੀ ਸੋਚਦਾ ਹਾਂਜੀ, ਵੀ ਆਪਣਾ ਉੱਥੇ ਖਾ ਪੀ ਕੇ, ਸ਼ਗਨ ਪਾ ਕੇ, ਆ ਜਾਂਗੇ।
ਹਾਂ, ਬਸ ਖਾ, ਖਾ ਪੀ ਕੇ, ਸਗਨ ਅ
ਹਾਂਜੀ। ਉਹੀ ਹੈ ਨਾ ਕਿ ਦੇਖੋ, ਟਾਈਮ ਹੀ ਨਹੀਂ ਹੈਗਾ ਕਿਸੇ ਕੋਲ ਨਾ ਅਗਲਾ ਸੋਚ ਦਾ ਵੀ ਹਾਂ, ਅਗਲਾ ਇਹ ਸੋਚਦਾ ਕਿ ਅਹ ਅਸੀਂ ਉਹਨਾਂ ਦੇ ਚ' ਗਏ ਸੀਗੇ, ਉਹ ਸਾਡੇ ਚ' ਆਏ ਸੀਗੇ, ਬਸ ਇਸੇ ਚੀਜ਼ ਨੂੰ ਲੈ ਕੇ
ਬਸ ਆਹੀ ਰਹਿ ਗਿਆ, ਇਹ, ਇਹੀ ਰਹਿ ਗਿਆ, ਇਹੀ ਰਹਿ ਗਿਆ। ਉਸ ਸਮੇਂ ਕੀ ਹੁੰਦਾ ਸੀ, ਉਸ ਸਮੇਂ ਨਾ ਇੱਕ ਕਿ ਨਿਉਂਦੇ ਦੀ ਰਸਮ ਹੁੰਦੀ ਸੀ, ਨਿਉਂਦੇ ਦੀ ਰਸਮ।
ਠੀਕ ਹੈ, ਜ ਠੀਕ ਹੈ।
ਉਹ ਜਿਹੜੀ ਨਿਉਂਦੇ ਦੀ ਰਸਮ ਹੁੰਦੀ ਸੀ, ਉਹਦੇ ਵਿੱਚ ਕੀ ਕਰਦੇ ਸੀ। ਜਿਵੇਂ ਥੋੜ੍ਹੀ ਗਰੀਬੀ ਹੁੰਦੀ ਸੀ ਉਸ ਸਮੇਂ ਚਾਹੇ ਬੜੇ ਪਰਿਵਾਰ ਵੀ ਸੀਗੇ, ਜ਼ਮੀਨ ਜਾਇਦਾਦ ਵਾਲੇ ਵੀ ਸੀਗੇ। ਉਹਨਾਂ ਦੇ ਵੀ ਘਰ ਕੋਈ ਇੰਨਾ ਪੈਸਾ ਨਹੀਂ ਹੁੰਦਾ ਸੀ, ਇਸ ਕਰਕੇ ਨਾ ਉਹਦੇ ਰਿਸ਼ਤੇਦਾਰ ਤੇ ਪਿੰਡ ਵਾਲੇ ਰਲ ਕੇ, ਸੌ -ਸੌ, ਦੋ- ਦੋ ਸੌ ਸੌ ਤਿੰਨ- ਤਿੰਨ ਸੌ, ਪੰਜ -ਪੰਜ ਸੌ ਰੁਪਈਏ ਨਾ ਨਿਉਂਦੇ ਦਾ ਦੰਦੇ ਸੀ।
ਠੀਕ ਹੈ, ਠੀਕ ਹੈ।
ਉਹ ਇਹੋ ਜਿਹਾ ਨਿਉਦਾ ਹੁੰਦਾ ਸੀ, ਜਿਵੇਂ, ਜਦੋਂ ਜੇ ਜਿਵੇਂ ਮੇਰੀ ਸ਼ਾਦੀ ਹੋਈ। ਮੇਰੀ ਸ਼ਾਦੀ ਦੇ ਵਿੱਚ ਜਦੋਂ ਨਿਉਂਦਾ ਇਕੱਠਾ ਹੋਇਆ।
ਹਾਂਜੀ।
ਉਹ ਨਿਉਂਦਾ- ਨਿਉਂਦਾ ਤੀਹ ਹਜ਼ਾਰ ਰੁਪਏ ਇਕੱਠਾ ਹੋ ਗਿਆ ਸੀ। ਕਿਉਂਕਿ ਉਹ ਸਾਨੇ ਲੋਕਾਂ ਦੇ ਵੱਲ ਤੀਹ ਹਜ਼ਾਰ ਨਿਉਂਦਾ ਪਹਿਲਾਂ ਪਾਇਆ ਵਾ ਸੀਗਾ। ਦਿੱਤਾ ਹੋਇਆ ਸੀਗਾ। ਅੱਜ ਕੱਲ੍ਹ ਤੇ ਕੋਈ ਇਹ ਹੈ ਹੀ ਨਹੀਂ ਅਗਲਾ ਕਹਿੰਦਾ ਪੰਜ ਸੌ ਰੁਪਈਆ ਉਹ ਸ਼ਗਨ ਦਾ ਪਾ ਗਏ ਸੀ, ਪੰਜ ਸੌ ਅਸੀਂ ਪਾ ਜਾਂਦੇ ਹਾਂ ਬਸ, ਅੱਜ ਕੱਲ ਇਹ ਰਹਿ ਗਿਆ ਹੋਰ ਕੁਛ ਨੀ।
ਹਾਂਜੀ। ਉਹੀ ਹੈ ਨਾ ਕਿ ਦੇਖੋ ਪਹਿਲਾਂ ਵਾਲੇ ਵਿਆਹ ਕਿੰਨੇ ਚਾਅ ਨਾਲ ਮਨਾਏ ਜਾਂਦੇ ਸੀਗੇ, ਕਿੰਨਾ ਕੁਛ ਵਧੀਆ ਹੁੰਦਾ ਸੀ। ਅੱਜ ਕੱਲ ਤਾਂ ਨਾ ਤਾਂ ਉਹ ਰੀਤੀ ਰਿਵਾਜ ਰਹੇ, ਨਾ
ਬਹੁਤ, ਬਹੁਤ -ਬਹੁਤ ਜ਼ਿਆਦਾ ਦਿੱਕਤ ਦਿੱਕਤ ਆਉਂਦੀ ਹੈ ਆ, ਅੱਜ ਕੱਲ ਤੇ ਸਮਾਂ ਨਹੀਂ ਕਿਸੇ ਕੋਲ ਚਲੋ। ਠੀਕ ਕਿਹਾ ਰਾ ਜੀ, ਠੀਕ ਹੈ ਠੀਕ।